ਹੈਲੋ।
ਹਾਂਜੀ, ਸਸਸ਼੍ਰੀ ਕਾਲ ਭੈਣ ਜੀ। ਹੈਲੋ। ਹਾਂਜੀ, ਸਸਸ਼੍ਰੀ ਕਾਲ ਭੈਣ ਜੀ।
ਹਾਂਜੀ। ਸਾਸਸੀ ਕਾਲ ਜੀ।
ਹਮ।
ਹੋਰ ਕੀ ਹਾਲ ਏ ਤਾਡਾ?
ਵਧੀਆ ਜੀ, ਵਧੀਆ ਤੁਸੀਂ ਸੁਣਾਓ ਘਰ ਸਭ ਠੀਕ ਨੇ?
ਹਾਂਜੀ -ਹਾਂਜੀ ਸਭ ਠੀਕ ਹੈ। ਤੁਸੀਂ ਸੁਣਾਓ ਉੱਧਰ ਸਭ ਠੀਕ ਠਾਕ ਹੈ।
ਹਾਜੀ ਵਧੀਆ ਜੀ, ਨਿਆਣੇ ਠੀਕ ਨੇ, ਭਾਜੀ ਗਏ ਕੰਮ
ਹਾਂਜੀ ਹਾਂਜੀ।
ਹੋਰ ਕੀ ਬਣਾ ਲਿਆ ਫਿਰ ਅੱਜ ਜ
ਹਾਂਜੀ।
ਮੈ ਕੀ ਆ ਕਿ ਬਣਾ ਲਿਆ ਅੱਜ ਦੁਪਹਿਰ ਨੂੰ ਫੇਰ
ਅੱਜ ਤੇ ਬਸ ਸੰਡੇ ਹੁੰਦੇ ਨਾ ਸੰਡੇ ਨੂੰ ਤਾਂ ਛੁੱਟੀ ਹੋ ਹੁੰਦੀ ਹੈ ਬਣਾਉਣ ਦੀ।
ਹਾਂਜੀ- ਹਾਂਜੀ। ਮੈਂ ਕਿਹਾ ਤੁਸੀਂ ਤਾਂ ਫੋਨ ਲਾਉ ਨੀ ਭੈਣਜੀ ਨੇ ਫੋਨ ਲਾਉ ਨੀ ਮੈਂ ਕਿਹਾ ਚਲੋ ਆਪ ਹੀ ਲਾ ਲਈਏ ਆਪਾਂ ਫੋਨ ਮੈਂ ਕਿਹਾ ਭੈਣ ਜੀ ਨੇ ਯਾਦ ਹੀ ਨੀ ਕੀਤਾ ਕਾਫ਼ੀ ਟਾਈਮ ਹੋ ਗਿਆ ਜੀ।
ਹਾਂਜੀ, ਬਸ ਬ ਟਾਈਮ ਹੀ ਨਹੀਂ ਲੱਗਦਾ। ਬੱਚਿਆਂ ਦੀ ਛੁੱਟੀਆਂ ਚੱਲਦੀਆਂ ਨੇ ਬੱਚੇ ਹੀ ਨਹੀਂ ਫ੍ਰਰੀ ਹੋਣ ਦਿੰਦੇ।
ਮੈਂ ਕਹਿੰਦੀ ਸੀ ਅਹ ਭਾਜੀ ਦੱਸ ਰਹੇ ਸੀ। ਮਿਲੇ ਸੀ ਭਾਜੀ, ਔਹ ਦੱਸ ਰਹੇ ਸੀ ਕਿ ਤੁਸੀਂ ਘੁੰਮਣ ਜਾ ਰਹੇ ਹੋ ਕਿ ਕਿਥੇ ਜਾ ਰਹੇ ਸੀ ਘੁੰਮਣ ਤੁਸੀਂ।
ਅਸੀਂ ਜਾ ਰਹੇ ਸੀ। ਅਸੀਂ ਗਏ ਸੀ ਉੱਧਰ ਮਸੂਂਰੀ ਸਾਈਡ ਗਏ ਸੀ। ਘੁੰਮ ਫਿਰ ਆਏਆਂ।
ਅੱਸੀ ਤੇ ਘੁੰਮ ਆਏ। ਹਾਂਜੀ ਕਾਫ਼ੀ ਟਾਈਮ ਹੋ ਗਯਾ ਸੀ ਨਾ ਭਾਜੀ ਮਿਲੇ ਸੀ।
ਹਾਂਜੀ -ਹਾਂਜੀ- ਹਾਂਜੀ -ਹਾਂਜੀ, ਘੁੰਮ ਆਏ ਆ। ਮਸੂਰੀ ਗਏ ਸੀ। ਬਸ ਬੱਚੇ ਕਾਲੇ ਪਏ ਹੋਏ ਸੀ। ਕਿਤੇ ਘੁਮਾ ਕੇ ਲਿਆਓ, ਪਹਿਲੇ ਕਾਲੇ ਪਏ ਹੋਏ ਸੀ। ਕਿਤੇ ਘੁਮਾ ਕੇ ਲਿਆਓ ਘੁਮਾ ਕੇ ਲਿਆਏਆ ਫੇਰ ਕਾਲੇ ਪੈ ਗਏ ਨੇ ਹੁਣ ਨਾਨੀ ਘਰ ਚੱਲੋ। ਰੈਨ।
ਅੱਛਾ ਜੀ।
ਬਸ ਫਿਰ ਉੱਧਰ ਚਲੇ ਗਏ ਹਾਂ।
ਹਾਜੀ, ਹਾਜੀ।
ਹੁਣ ਨੀ ਘਰ ਆਏਆ ਹੁਣ ਬਸ ਸ਼ੁਰੂ ਕਰਾਂਗੇ। ਬੱਚਿਆਂ ਦਾ ਹੋਲੀਡੇਜ਼ ਹੋਮਵਰਕ ਵਗੈਰਾ ਧਿਆਨ ਦਿੰਦੇ ਆਾਂ ਉੱਧਰ
ਹਾਂਜੀ। ਫਰ ਤੁਸੀਂ ਮਨਸੂਂਰ ਗਏ ਸੀ। ਕਿਵੇਂ ਦਾ ਮੌਸਮ ਸੀ ਔਧਰ
ਮੌਸਮ ਤੇ ਅੱਛਾ ਸੀ। ਸਾਡੀ ਵਾਰੀ ਤੇ ਬਹੁਤ ਅੱਛਾ ਸੀ ਮੌਸਮ।
ਅੱਛ ਜੀ ਅੱਛਾ।
ਹੁਨ ਤੇ ਫਿਰ ਥੋੜ੍ਹੀ ਗਰਮੀ ਹੋਈ ਦੀ ਹੈ ਭਾ ਜਿੱਧਰ ਮਰਜ਼ੀ ਤੁਸੀਂ ਤੁਸੀ ਚਲੇ ਜਾਓ ਠੰਡੇ ਇਲਾਕਿਆਂ 'ਚ ਵੀ ਚਲੇ ਜਾਓ ਗਰਮੀ 'ਚ ਉੱਥੇ ਵੀ ਗਰਮੀ ਹੀ ਪੈਣੀ ਹੈ।
ਹਾਂਜੀ ਹਾਂਜੀ।
ਬੜੀ ਜ਼ਿਆਦਾ ਤੁਸੀਂ ਜੇ ਉੱਪਰ ਜਾਓਗੇ ਪੂਰਾ ਅਪਣਾ ਲਦਾਖ ਖਾਲੀ ਸਾਈਡ ਉੱਥੇ ਥੋੜ੍ਹੀ ਬਹੁਤ ਠੰਡ ਹੁੰਦੀ ਹੈ ਕਸ਼ਮੀਰ ਵੀ ਗਰਮੀ ਪੈ ਰਹੀ ਹੈ ਇਸ ਟਾਈਮ
ਹੁ
ਹਰ ਕਿਧਰੇ ਗਰਮੀ ਪੈ ਰਹੀ ਹੈ ਗਰਮੀ ਬਹੁਤ ਹੋਈ ਦੀ ਏ
ਹਾਂਜੀ ਹਾਂ
ਹਾਂਜੀ ਹੋਰ ਤੁਸੀਂ ਕਿੱਥੇ ਘੁੰਮ ਫਿਰ ਕੇ ਆਏ ਹੋ
ਬਸ ਜੀ ਬੱਚੇ ਕਹਿੰਦੇ ਬ ਜਾਣਾ ਜਾਣਾ ਮੈਂ ਕਿਹਾ ਚਲੋ ਭਾਜੀ ਕਹਿੰਦੇ ਪਏ ਸੀ ਵੀ ਅਸੀਂ ਜਾਣਾ ਸੀ ਮੈਂ ਹੋ ਗਏ ਨਾ ਕਾਫੀ ਟਾਈਮ ਹੋਗੇ ਪੰਦਰਾਂ ਵੀਹ ਦਿਨ ਹੋ ਗਏ ਮਿਲੇ ਸੀ ਤੇ ਬੱਚੇ ਆਖਦੇ ਪਏ ਸੀ ਵੀ ਚਲੋ ਲੈ ਚਲੋ ਕਿੱਧਰ ਘੁੰਮਨ ਵਾਸਤੇ ਸੋਚਦੇ ਪਿਆ ਕਿ ਦਾਇਰਾਦੂਨ ਲੈ ਜਈਏ ਬੱਚਿਆਂ ਨੂੰ ਜਾਂ ਸ਼ਿਮਲੇ ਲੈ ਜਾ ਕੁਛ ਸਮਝ ਸਮਝ ਨਹੀ ਆ ਰਹੀ ਬੈਸੇ ਤੇ ਹਰ ਸਾਲ ਸੱਚਖੰਡ ਜਾਈਦਾ ਦੀਵਾਲੀ ਤੋਂ ਬਾਅਦ ਹਾਂਜੀ ਹਾਂਜੀ ਤੇ ਬਸ ਉਹ ਸੱਚ ਠੰਡ ਵੇਲੇ ਉਸ ਟਾਈਮ ਲਿਆ ਲੈ ਜਾਈ ਤਾਂ ਚੰਗੇ ਪਾਸੇ ਲੈ ਜਾਓ ਬੱਚਿਆਂ ਨੂੰ ਸਿੱਖਿਆ ਸਿੱਖੀ ਪਾਸੇ ਜੋੜੀ ਦਾ ਹੁੰਦਾ। ਤੇ ਹੁਨ ਤੇ ਜਿਦ ਲਾਈ ਬੈਠੇ ਨੇ ਕਿ ਪਹਾੜਾਂ ਚ ਲੈ ਜਾਓ। ਸਾਡਾ ਜੀ ਜਿਆ ਨੀ ਮੰਨਦਾ ਨਾ ਪਹਾੜਾ ਉੱਚੀ ਅਲੱਗ ਜਗ੍ਹਾ ਵੇ ਬੱਚੇ ਪਤਾ ਅੱਥਰੇ ਨੇ।
ਇਹ ਤੇ ਹੈ ਬੱਚੇ ਅੱਜ ਕੱਲ੍ਹ ਬਹੁਤ ਅੱਥਰੇ ਨੇ।
ਗਰਮੀ ਇੰਨੀ ਹੋਈ ਪਈ ਨਹੀ ਤੇ ਸ਼ਹੀਦਾਂ ਸਾਹਿਬ ਹੀ ਲੈ ਜਾਣਾ ਸੀਂ ਦਰਬਾਰ ਸਾਹਿਬ ਜਾਣਾ ਸੀ ਅੰਮ੍ਰਿਤਸਰ
ਅੱਛਾ ਜੀ।
ਹਾਂਜੀ ਹਾਂਜੀ।
ਬਸ ਜੀ ਉਹੀਓ ਗੱਲ ਏ ਗਰਮੀ ਗਰਮੀ ਇਸ ਟਾਈਮ ਪਹਾੜਾ ਆਲੀ ਸਾਈਡ ਵੀ ਗਰਮੀ ਹੋਈ ੳ ਹੈਗੀ ਹੈ ਗਰਮੀ ਹੋਈ ਬਹੁਤ ਹੋਈ ਹੈ
ਹਾਂਜੀ ਹਾਂਜੀ ਮੌਸਮ ਦਾ ਬੁਰਾ ਹਾਲ ਹੋਆ ਪਿਆ ਬਹੁਤ
ਹਾਂਜੀ ਹਾਂਜੀ ਅਸੀਂ ਹੁਨ ਹੋ ਕੇ ਆਏ ਹਾਂ ਪਿੱਛੇ ਜਿਹੇ ਅਨੰਦਪੁਰ ਸਾਹਿਬ ਗਏ ਸੀ ਮੈਂ ਗਈ ਹੋਈ ਸੀ ਅਪਣੀ ਸਿਸਟਰ ਕੋਲ ਉੱਥੋਂ ਦੇ ਆਉਂਦੇ ਹੋਏ ਅਨੰਦਪੁਰ ਸਾਹਿਬ ਹੋ ਕੇ ਮੈਂ ਆਈ ਹਾਂ ਉਸ ਦਿਨ ਗਰਮੀ ਨਹੀਂ ਸੀ ਉੱਥੇ ਬਾਰਿਸ਼ ਹੋ ਰਹੀ ਸੀ।
ਅੱਛਾ ਜੀ।
ਬਸ ਉਹੀਓ ਦੋ ਤਿੰਨ ਘੰਟੇ ਥੋੜ੍ਹਾ ਮੌਸਮ ਠੀਕ ਰਿਹਾ ਏ ਅਸੀਂ ਮੱਥਾ ਟੇਕ ਲਿਆ ਅੱਛੀ ਤਰ੍ਹਾਂ ਦਰਸ਼ਨ ਵੇਲੇ ਹੋ ਗਏ ਨੇ ਗੁਰੂ ਮਹਾਰਾਜ ਜੀ ਦੇ ਉਸ ਤੋਂ ਬਾਅਦ ਫੇਰ ਉਹੀਓ ਗਰਮੀ ਹੋ ਗਈ ਸੀ ਦੁਬਾਰਾ।
ਅੱਛਾ ਜੀ। ਤੇਨੂੰ ਦਰਸ਼ਨ ਹੋ ਗਏ ਨਾ ਸੁਖ ਸ਼ਾਂਤੀ ਨਾਲ ਵਧੀਆ ਤਰੀਕੇ ਨਾਲ ਉਹੀ ਬਹੁਤ ਵਧੀਆ ਸਕੂਨ ਹੈ।
ਹਾਂਜੀ ਹਾਂਜੀ ਦਰਸ਼ਨ ਤਾਂ ਬਹੁਤ ਵਧੀਆ ਹੋਏ ਖੁੱਲ੍ਹੇ ਦਰਸ਼ਨ ਹੋਏ ਨੇ।
ਹਾਂਜੀ ਹਾਂਜੀ ਹੋਰ ਜੀ।
ਹੋਰ ਤੁਸੀਂ ਸੁਨਾਓ ਤੁਸੀਂ ਕੀ ਕਰਦੇ ਹੋ ਅੱਜ ਕੱਲ੍ਹ ਘਰ ਬਹਿ ਕੇ ਫ੍ਰਰੀ ਹੈਗੇ ਹੋ।
ਬਸ ਸੋਚ ਰਹੇ ਹਾਂ ਕੀ ਗੱਲ ਦਾ ਮਤਲਬ ਇੱਕ ਸੁਪਨਾ ਹੈਗਾ ਨਾ ਅਪਨਾ ਵੀ ਕਿ ਹਾਂ ਬਈ ਡਰੀਮ ਹੈਗਾ ਅਪਨਾ ਕਿ ਹਾਂ ਵੀ ਪਾਰਲਰ ਦੀ ਤਿਆਰੀ ਕਰਦੇ ਪਏ ਆ ਦੇ ਖੋ ਖੋਲਨ ਦੀ ਸੋਚ ਰਹੇ ਆ ਬਾਬਾ ਚਾਹਣਗੇ ਉਹ ਵੀ ਹੋ ਜਾਏਗਾ ਦੇਖੋ ਟਾਈਮ ਲੱਗੇਗਾ ਬਸ।
ਮੰਮੀ ਮਿੱਠਾ। ਹਾਂਜੀ ਹਾਂਜੀ ਦੇਖੀਆਂ ਨੇ ਤੁਹਾਡੀ ਕਈ ਮੈਂ ਸਟੇਟਸ ਵਗੈਰਾ ਦੇਖੇ ਨੇ। ਤੁਸੀਂ ਅੱਛਾ ਕਰ ਲੈਂਦੇ ੳ ਮੇਕਅੱਪ ਵਗੈਰਾ ਹਾਂਜੀ।
ਜੀ ਵਾਹਿਗੁਰੂ ਨੇ ਸੱਦੇਆ ਵਾਹਿਗੁਰੂ ਚਾਹਨਗੇ ਸਭ ਹੋਏਗਾ।
ਇਹ ਤੇ ਹੈ ਸਭ ਪਰਮਾਤਮਾ ਦੇ ਹੱਥ ਇਚ ਹੁੰਦਾ।
ਹਾਂਜੀ ਹ ਹੋਰ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਗਏ ਹੋ ਕਦੀ।
ਹਾਂਜੀ- ਹਾਂਜੀ ਹਜ਼ੂਰ ਸਾਹਿਬ ਮੈਂ ਦੋ ਵਾਰ ਹੋ ਕੇ ਆਈ ਦੀ ਹਾਂ ਹਜ਼ੂਰ ਸਾਹਿਬ ਇੱਕ ਵਾਰ ਤੇ ਬੱਚੇ ਛੋਟੇ ਹੁੰਦੇ ਗਏ ਸੀ। ਇੱਕ ਵਾਰ ਗਏ ਸੀ ਹੁਣ ਪਿੱਛੇ ਜਿਹੇ ਗਏ ਸੀ ਥੋੜਾ ਟਾਈਮ ਹੀ ਹੋ ਗਿਆ ਹੋ ਹੀ ਗਏ ਨੇ ਤਾਂ ਵੀ ਤਿੰਨ ਚਾਰ ਸਾਲ
ਕਿੰਨਾ ਹਜ਼ੂਰ ਸਾਹਿਬ ਨਾ ਕਹਿੰਦੇ ਦਿਲ ਜਿਹਾ ਲੱਗ ਜਾਂਦਾ ਵਾਪਸੀ ਆਉਣ ਦਾ ਜੀਅ ਜਿਹਾ ਨਹੀ ਕਰਦਾ ਉੱਧਰੋਂ ਹੋਰ ਸਵੇਰੇ ਤੁਸੀਂ ਕਿਨੇ ਵਜੇ ਉਠ ਜਾਂਦੇ ਤੁਹਾਡੀ ਡੇਲੀ ਰੂਟੀਨ ਕੀ ਹੈਗੀ ਹੈ ਵੈਸੇ
ਵੈਸੇ ਤਾਂ ਆਪਾਂ ਛੇ ਵਜੇ ਉੱਠ ਜਾਂਦੀ ਹਾਂ ਮੈਂ ਲੇਕਿਨ ਹੁਣ ਅੱਜ ਕੱਲ੍ਹ ਬੱਚਿਆਂ ਦੀ ਛੁੱਟ ਚੱਲਦੀ ਪ ਅਤੇ ਥੋੜ੍ਹਾ ਆਰਾਮ ਨਾਲ ਉੱਠ ਹਾਂ ਸੱਤ ਸਾਢੇ ਸੱਤ ਵੱਜ ਜਾਂਦੇ ਨੇ ਉੱਠਦੇ - ਉੱਠਦੇ।
ਬੱਸ ਉੱਠ ਕੇ ਫਿਰ ਘਰ ਦੇ ਕੰਮ ਲੱਗ ਜਾਈ ਦਾ ਪਤਾ ਹੀ ਨਹੀਂ ਚੱਲਦਾ ਫਿਰ ਦਿਨ ਕਿਤੇ ਇੱਥੇ ਚਲਾ ਗਿਆ ਕਿਉਂਕਿ ਅੱਜ ਕੱਲ੍ਹ ਬੱਚਿਆਂ ਦੀ ਛੁੱਟੀਆਂ ਨੇ ਘਰ ਹੁੰਦੇ ਨੇ ਤੰਗ ਕਰਦੇ ਨੇ ਭੁੱਖ - ਭੁੱਖ ਕਦੀ ਕੁੱਛ ਬਣਾਓ ਕਦੀ ਕੁੱਛ ਬਣਾਓ ਐਵੇਂ ਹੀ ਸਾਰਾ ਟਾਈਮ ਨਿਕਲ ਜਾਂਦਾ ਏ।
ਬਣਾਉਣ- ਬਣਾਉਣ ਚ ਟਾਈਮ ਨਿਕਲ ਜਾਂਦਾ ਹੈ ਸਾਰਾ
ਤੇ ਵੈਸੇ ਹੀ ਜਨਾਨੀਆਂ ਦੀ ਪਰੇਡ ਬਣੀ ਪਈ ਹੈ। ਰੇਲ ਬਣਾਈ ਹੋਈ ਹੈ ਨਿਆਣਿਆਂ ਨੇ ਕਦੀ ਆਹ ਡਿਸ਼ ਬਣਾ ਦੋ ਕਦੀ ਆਹ ਡਿਸ਼ ਬਣਾਦੋ ਬਸ ਆਹੀ ਲੱਗੇ ਹੋਏ ਨੇ।
ਬਸ ਜੀ ਬਸ ਇਹੀਓ ਕੁਛ ਠੀਕ ਹੈ ਬੱਚਿਆਂ ਨੂੰ ਹੋਰ ਕੁਛ ਹੈ ਨਹੀਂ ਆਪ ਸਾਰਾ ਦਿਨ ਵਹਲੇ ਨੂੰ ਜਦੇ ਨੇ ਮਾਵਾਂ ਵੀ
ਹਾਂਜੀ ਉਹ ਕੁਛ ਯੂਟਿਊਬ ਚਲਾਉਂਦੇ ਰਹਿਣਗੇ ਪਤਾ ਨੀ ਉਹਦੇ ਚ ਦੇਖ ਖਡਦੇ ਰਹਿਣਗੇ ਉਹ ਔਡਰ ਦਈ ਜਾਣਗੇ ਕਦੀ ਆਹ ਬਣਾ ਦੋ ਕਦੀ ਆਹ ਕਰਦੋ। ਬਸ ਜੀ।
ਫੋਨਾਂ ਤੋਂ ਤਾਂ ਦੁਖੀ ਹੋਏ। ਇਹਨਾਂ ਬੱਚਿਆਂ ਦੇ ਫੋਨਾਂ ਤੋਂ ਤਾਂ ਆਪਾਂ ਪੂਰੀ ਤਰ੍ਹਾਂ ਦੁਖੀ ਹੋਏ ਪਏ ਹਾਂ ਸ਼ੁਕਰ ਕਰਾਂਗੇ ਇਹਨਾਂ ਦੇ ਸਕੂਲ ਸਕੂਲ ਖੁੱਲ੍ਹਣਗੇ ਤੇ ਇਹਨਾਂ ਦਾ
ਸ਼ਡਿਊਲ ਦੁਬਾਰਾ ਆਪਣੇ ਉਹਦੇ 'ਤੇ ਆਏਗਾ।
ਉਹ ਵੀ ਜ਼ਰੂਰੀ ਹੈ ਸਕੂਲ ਖੁੱਲਣ ਸ਼ਾਂਤੀ ਆਣੀ ਹੈ ਸਾਨੂੰ ਵੀ ਥੋੜੀ ਜਿਹੀ ਹਾਂ ਵੀ ਸੁੱਖ ਦਾ ਸਾਹ ਆਣਾ ਹੈ।
ਹਾਂਜੀ- ਹਾਂਜੀ।
ਹਾਂਜੀ। ਹੋਰ ਸੁਣਾਓ ਜੀ ਕੀ ਬਣਾ ਲੈਂਦੇ ਹੋ ਕੋਈ ਸਪੈਸ਼ਲ ਡਿਸ਼ ਦੱਸੋ ਕੋਈ ਬਣਾ ਲੈਂਦੇ ਹੋ ਤੁਸੀਂ।
ਹਾਂਜੀ- ਹਾਂਜੀ ਮੈਂ ਤੇ ਜ਼ਿਆਦਾਤਰ ਵੈਸੇ ਘਰ ਹੀ ਬਣਾਉਂਣੀ ਹਾਂ। ਬਾਜ਼ਾਰ ਹੀ ਤੇ ਆਪਾਂ ਘੱਟ ਹੀ ਮੰਗਵਾਉਂਦੇ ਹਾਂ। ਹਾਂਜੀ। ਪਾਓ ਭਾਜੀ ਬਣਾ ਲੈਂਦੀ ਹਾਂ ਮੈਂ।
ਅੱਛਾ ਜੀ ਰੈਸੀਪੀ ਦੱਸੋਗੀ ਜਰਾ ਮੈਂ ਵੀ ਕਦੀ ਬਣਾ ਕੇ ਬੱਚਿਆਂ ਨੂੰ ਖੁਵਾਵਾਂਗੀ ਜੀ ਨਿਆਣਿਆਂ ਨੂੰ ਖਵਾਈਏ ਆਪਾਂ ਵੀ।
ਹਾਂਜੀ- ਹਾਂਜੀ ਤੁਸੀਂ ਸਬਜ਼ੀਆਂ ਲਿਆਓ ਜਿਹੜੀ ਤੁਸੀਂ ਪਾਉਣੀ ਵੈਸੇ ਤਾਂ ਪੈਂਦੀ- ਪੈਂਦੀ ਹੈ ਗੋਭੀ, ਆਲੂ, ਗੋਭੀ, ਗਾਜਰ, ਪੇਠਾ। ਪੇਠਾ, ਕੱਦੂ, ਮਟਰ ਇਹ ਇਹ ਸਾਰੀ ਸਬਜ਼ੀਆਂ ਲਿਆ ਕੇ ਤੁਸੀਂ ਥੋੜ੍ਹਾ ਜਿਹਾ ਬਟਰ ਪਾਓ। ਕੱਟ ਕੁੱਟ ਕੇ ਬਟਰ ਪਾਉਣਾ ਕੁੂੱਕਰ 'ਚ ਅਤੇ ਥੋੜ੍ਹਾ ਉਹਨਾਂ ਨੂੰ ਬਟਰ ਵਿੱਚ ਹੀ ਘੁੰ ਥੋੜਾ ਸੋੜਨਾ ਉਹਨਾ ਨੂੰ ਭੁੰਨਣਾ ਉਸ ਤੋਂ ਬਾਅਦ ਤੁਸੀਂ ਥੋੜ੍ਹਾ ਪਾਣੀ ਪਾ ਕੇ ਸੀਟੀ ਦਵਾ ਦਿਉ ਉਹ ਥੋੜ੍ਹੀ ਗਲ ਜਾਣਗੀਆਂ। ਫਿਰ ਤੁਸੀਂ ਉਹਨਾਂ ਨੂੰ ਮੈਸ਼ ਕਰ ਲਓ। ਮੈਸ਼ਰ ਹੁੰਦੇ ਨੇ ਨਾ ਜਿਵੇਂ ਆਲੂ ਮੈਸ਼ ਕਰਨੇ ਆ ਅੱਜ ਦੇ ਨਾਲ
ਹਾਂਜੀ- ਹਾਂਜੀ।
ਉਹਦੇ ਨਾਲ ਈ ਤੁਸੀਂ ਮੈਸ਼ ਕਰ ਲੋ ਫਿਰ ਇੱਕ ਪਾਸੇ ਤੁਸੀਂ ਤੜਕਾ ਬਨਾ ਲੋ ਪਿਆਜ਼ ਅਦੱਰਕ ਥੋਮ ਸਾਰਾ ਜਿਵੇਂ ਤੁਸੀਂ ਰਾਜਮਾਂ ਦਾ ਬਨਾਂਦੇ ਓ ਨੋਰਮਲੀ ਤੜਕਾ।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
ਓ ਬਨਾਓ ਵਿੱਚ ਅਪਨਾ ਮਸਾਲੇ ਵਗੈਰਾ ਪਾ ਪਾਓ। ਤੇ ਓਨੂੰ ਤੜਕਾ ਲਗਾ ਕੇ ਤੇ ਓਨੂੰ ਮਿਕਸ ਕਰ ਦੋ ਅੱਛੀ ਤਰ੍ਹਾਂ।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
ਇੱਕ ਪਾਓ ਭਾਜੀ ਮਸਾਲਾ ਆਂਦਾ ਓ ਜ਼ਰੂਰ ਪਾਓ। ਹਾਂਜੀ, ਬਜ਼ਾਰੋਂ ਆਮ ਨੋਰਮਲ
ਜੇੜਾ ਓ ਪੀਸ ਕੇ ਪਾਉਣੇ ਨੇ ਯਾ ਚੋਪ ਕਰਕੇ ਪਾਣੇ ਨੇ ਜੀ ਬਰੀਕ-ਬਰੀਕ ਕਰਕੇ ਕੱਟ ਕੇ ਪਾਣੇ ਨੇ?
ਪਿਆਜ਼ ਬਰੀਕ-ਬਰੀਕ ਕੱਟ ਕੇ ਪਾਨੇ ਨੇ, ਅਗਰ ਤੁਸੀਂ ਚੋਪ ਕਰ ਕੇ ਪਾਂਦੇ ਓ ਤੇ ਤੁਸੀਂ ਚੋਪ ਕਰਕੇ ਵੀ ਪਾ ਸਕਦੇ ਓ। ਓ ਤੇ ਤੁਹਾਡੇ ਉਤੇ ਹੈਗਾ, ਕਈ ਕੱਟ ਕੇ ਪਾਂਦੇ ਨੇ, ਵੈਸੇ ਅੱਜ ਕੱਲ੍ਹ ਤੇ ਜ਼ਿਆਦਾਤਰ ਹੁਨ ਚੋਪ ਈ ਕਰ ਲੈਂਦੇ ਨੇ ਸਾਰੇ।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
ਤੁਸੀ ਚੋਪ ਕਰਕੇ ਪਾਂਦੇ ਓ ਤੁਸੀ ਚੋਪ ਕਰਕੇ ਪਾ ਲੈਨਾ, ਅਸੀਂ ਕੱਟ ਕੇ ਪਾਨੇ ਆਂ। ਹਾਂਜੀ, ਅਸੀਂ ਫਿਰ ਜ਼ਿਆਦਾਤਰ ਕੱਟ ਕੇ ਈ ਪਾਨੇ ਆਂ।
ਫਿਰ ਉਸ ਤੋਂ ਬਾਦ ਤੜਕਾ ਲਾ ਕੇ
ਬੱਸ ਤੜਕਾ ਲਾਕੇ ਮਿਕਸ ਕਰ ਦੋ, ਹਲਕੀ ਜੀ ਏਦੇ ਵਿੱਚ ਟਮੈਟੋ ਕੈਚਅੱਪ ਪਾਓ। ਹਲਕੀ ਜੀ ਈਦੇ 'ਚ ਖੰਡ ਵੀ ਪਾਓ। ਥੋੜਾ ਸਵੀਟ ਟੈਕਸਚਰ ਆਂਦਾ ਨਾ ਫਿਰ ਖਾਣ 'ਚ ਥੋੜੀ ਏਦੇ 'ਚ ਹਲਕੀ ਕਿ ਜੀ ਖੰਡ ਵੀ ਪਾਓ, ਥੋੜ੍ਹੇ ਕੈਚਅੱਪ ਵੀ ਪਾ ਲੋ, ਬੋਤ ਅੱਛਾ ਟੇਸਟ ਆਂਦਾ ਐ। ਫਿਰ ਥੋੜਾ-ਥੋੜਾ, ਮਿੱਠਾ-ਮਿੱਠਾ ਵੀ ਆਂਦਾਂ ਟੇਸਟ ਓਦਾ।
ਹੂੰ।
ਫੇਰ ਪਾਓ ਲਿਆਓ ਤੇ ਤੁਸੀ ਅਪਣਾ ਤਵੇ ਤੇ ਪਾਓ ਗਰਮ ਕਰੋ, ਓਦੇ ਉੱਤੇ ਜਦੋਂ ਪਾਓ ਗਰਮ ਕਰਨ ਲੱਗੇ ਨਾ ਓਦੇ ਉੱਤੇ ਵੀ ਥੋੜ੍ਹੀ ਜੀ ਸਬਜ਼ੀ ਪਾਓ। ਸਬਜ਼ੀ ਪਾ ਕੇ ਫੇਰ ਪਾਓ ਦੇ ਨਾਲ ਓਨੂੰ ਅੱਛੀ ਤਰ੍ਹਾਂ ਥੋੜ੍ਹਾ ਸੇਕੋ। ਫੇਰ ਬੜਾ ਅੱਛਾ ਟੇਸਟ ਆਂਦਾ ਏਨੂੰ ਖਾਨ ਦਾ ਨਾ।
। ਮੈਂ ਕਯਾ ਪਾਓ ਦੇ ਉਪਰ ਸਬਜ਼ੀ ਪਾਨ ਨੂੰ ਕਯਾ ਤੁਸੀ।
ਹਾਂਜੀ-ਹਾਂਜੀ, ਪਾਓ ਪਾਓਗੇ ਨਾ ਤਵੇ ਤੇ। ਪਾਓ ਦੇ ਅਗਰ ਤੁਸੀ ਉੱਤੇ ਪਾ ਕੇ ਖਾਨਾ ਚਾਹੁੰਦੇ ਓ ਤੇ।
। ਹੂੰ, ਵੈਸੇ ਤੇ ਵੱਖਰਾ ਈ ਦੇਈ ਦਾ ਹੁੰਦਾ ਨਾ ਕਿ ਪਾਓ ਵੱਖਰਾ ਈ ਹੁੰਦਾ ਵੈਸੇ ਤਾਂ।
ਪਾਓ ਤੇ ਵੱਖਰਾ ਹੁੰਦਾ ਏ, ਲੇਕਿਨ ਕਈ ਤੁਸੀ ਸ਼ੋਪ ਤੇ ਵੀ ਜਾਓਗੇ ਨਾ ਓ ਸਪੈਸ਼ਲ ਕਈ ਵਾਰੀ ਪਾਓ ਦੇ ਉੱਤੇ ਪਾ ਕੇ ਵੀ ਸੇਕਦੇ ਨੇ ਹਲਕੀ ਜੀ। ਜਾਦਾ ਨੀ ਕਿ ਪੂਰੀ ਸਬਜ਼ੀ ਪਾਣੀ ਏ, ਹਲਕੀ ਜੀ ਜੈਵੇਂ ਥੋੜਾ ਕਹਿੰਦੇ ਨੇ ਲਿਬੜ ਲਬੇੜ। ਟਾਈਪ, ਉਸ ਟਾਈਪ ਥੋੜ੍ਹੀ ਜਿ ਪਾ ਕੇ ਥੋੜਾ ਜਿਹਾ ਪਾਓ ਸੇਕੋ, ਐਵੇਂ ਵੀ ਖਾ ਸਕਦੇ ਓ। ਤੁਸੀ ਅਲੱਗ ਤੋਂ ਵੀ ਜਿਵੇਂ ਪਾਓ ਕੱਲਾ ਸੇਕ ਕੇ ਸਬਜ਼ੀ ਦੇ ਨਾਲ ਵੈਸੇ ਵੀ ਖਾ ਸਕਦੇ ਓ। ਹਾਂਜੀ, ਨਈ ਬੋਤ ਅੱਛੀ ਘਰ ਏਕ ਤੇ ਹਾਈਜੀਨ ਬਨਦੀ ਏ।
ਹਾਂਜੀ-ਹਾਂਜੀ।
ਕਿਉਂਕਿ ਬਜ਼ਾਰ ਤੁਹਾਨੂੰ ਸਾਨੂੰ ਨੀ ਪਤਾ ਕਿਵੇਂ ਦੇ ਹੱਥ ਹੱਥ ਲਗਾਂਦੇ ਨੇ, ਨੀ ਲਗਾਂਦੇ ਗੰਦੇ ਮੰੰਦੇ ਹੱਥ ਹੋਂਦੇ ਨੇ, ਸਬਜ਼ੀਆਂ ਵੀ ਪਤਾ ਨੀ ਕਿਵੇਂ ਦਿਆਂ ਯੂਜ਼ ਕਰਦੇ ਨੇ ਓ? ਜਿਵੇਂ ਥੋੜੀ ਰੇਹੜੀਆਂ ਤੋਂ ਰਿਜੈਕਟ ਹੋਈਆਂ ਹੁੰਦੀਆਂ ਨੇ ਓ, ਓ ਓਨਾਂ ਨੂੰ ਥੋੜ੍ਹੀ ਨਾ ਕਿਸੇ ਦੀ ਸਿਹਤ ਨਾਲ ਕੋਈ ਓ ਹੈਗਾ ਐ, ਓਨਾਂ ਨੇ ਤੇ ਅਪਨਾ ਫੈਦਾ ਦੇਖ
ਹਾਂਜੀ, ਸਈ ਗੱਲ ਐ ਜੀ। ਚਲੋ ਭੈਨ ਜੀ ਮੈਂ ਤੁਹਾਨੂੰ ਫੇਰ ਫੋਨ ਲਾਨੀ ਆਂ, ਕੋਈ ਆ ਗਿਆ ਘਰੇ ਠੀਕ ਐ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਨ ਜੀ।
ਸਸ ਸ਼੍ਰੀ ਅਕਾਲ ਜੀ।